ਹੁਣ ਸਤਿ ਸ਼੍ਰੀ ਅਕਾਲ ਭੇਣ ਜੀ ਹੈਲੋ
ਹਾਂਜੀ। ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਭੈਣ ਜੀ, ਸਤਿ ਸ੍ਰੀ ਅਕਾਲ ਠੀਕ ਹੋ
ਹਾਂਜੀ ਵਧੀਆ ਤੁਸੀਂ ਦੱਸੋ
ਭੈਣ ਜੀ ਤੁਸੀਂ ਤੇ ਕਦੀ ਯਾਦ ਨੀ ਕੀਤਾ ਅਜ ਕਿਦਾ ਯਾਦ ਕਰ ਲਿਆ।
ਅੱਜ ਬਸ ਮੈਂ ਯਾਦ ਕਰ ਰਿਹਾ ਮੈਨੂੰ ਯਾਦ ਆਈ ਤੁਹਾਡਾ ਨੰਬਰ ਨਜ਼ਰ ਆਇਆ- ਫਿਰ, ਮੈਂ ਤੁਹਾਨੂੰ ਯਾਦ ਕਰ ਲਿਆ।
ਅੱਛਾ, ਇਹ ਤੇ ਬੜਾ ਵਧੀਆ ਕੀਤਾ ਤੁਸੀਂ
ਤੁਸੀਂ ਯਾਦ ਕਰ ਲਿਆ ਕਰੋ ਕਦੀ
ਬਸ ਭੈਣ ਜੀ, ਟਾਈਮ ਹੀ ਨਈ ਲੱਗਦਾ ਹੈਗਾ।
ਅੱਛਾ, ਟਾਈਮ ਤੇ ਕਿਸੀੇ ਹਾਂ, ਕੰਮ ਕਾਰਾ ਚ ਤਾਂ ਟਾਈਮ ਲੱਗਦਾ ਹੀ ਨਈ ਕਿਸੇ ਨੂੰ
ਹਾਂਜੀ।
ਹੋਰ ਭੈਣਜੀ।
ਬਸ, ਵਧੀਆ ਠੀਕ ਠਾਕ ਏ, ਵਦੀਆ ਹੋਰ ਕੀ ਕਰੀ ਜਾਂਦੇ ਤੁਸੀਂ
ਬਸ ਕੁਛ ਨਈ ਅਸੀਂ ਅਹਿ ਜ਼ਰਾ ਬੈਸਟ ਪ੍ਰਾਈਜ਼ ਆਏ ਸੀ। ਸ਼ੋਪ ਸੌਦਾ ਵਗੈਰਾ ਲੈਣ
ਅੱਛਾ।
ਹਾਂਜੀ, ਤੁਸੀਂ ਕਿੱਥੋਂ ਲੈਂਦੇ ਹੋ ਆਪਣਾ ਸੌਦਾ ਵਗੈਰਾ?
ਅਸੀ ਵੀ ਡੀਮਾਰਟ ਤੋਂ ਲਈਦਾ ਇਹ ਬੈਸਟ ਪ੍ਰਾਈਜ ਵੀ ਚੱਲਦੇ।
ਅੱਛਾ, ਤੁਸੀਂ ਕੀ- ਕੀ ਲੈਂਦੇ ਹੋ, ਵੈਸੇ ਬਸਟ ਪ੍ਰਾਈਜ ਤੋਂ ਵਧੀਆ ਸਮਾਨ ਨਿਕਲਦਾ ਵੈਸੇ ਮੈਂਨੇ ਆ ਨਾ ਪਹਿਲੀ ਵਾਰ ਲੈਂਦੀ ਵੀ ਆ, ਤੇ ਤੁਸੀਂ ਦੱਸੋਗੇ ਮਾੜਾ ਦਾਲਾਂ ਕਿਹੜੀਆਂ ਸਹੀ ਰਹਿੰਦੀਆਂ ਹੋਦੀਆਂ ਨੇ।
ਬਹੁਤ ਵਧੀਆ ਦਾਲਾਂ ਬਹੁਤ ਵਧੀਆ। ਭੈਣ ਜੀ, ਦਾਲਾਂ ਬਹੁਤ ਵਧੀਆ ਬਣਦੀਆਂ ਹਾਂਜੀ।
ਅੱਛਾ। ਕਿਹੜੀ ਵਾਲੀ ਲੈਂਦੇ ਹੋ ਵੈਸੇ ਕੰਪਨੀ ਕਿਹੜੀ ਹੁੰਦੀ ਤੁਹਾਡੀ
ਅਸੀਂ ਭੈਣ ਜੀ ਲੈਂਦੇ ਹਾਂ ਏ ਪਲੱਸ
ਏ ਪਲੱਸ ਵਾਲੀਆਂ ਹਾਂਜੀ ਹੈਗੀਆਂ ਨੇ ਏ ਪਲੱਸ ਦੀਆਂ ਅਇਓ ਲੈ ਨਈ ਵਧੀਆ ਬੰਦੀਆਂ ਨੇ ਭੈਣਜੀ
ਬਹੁਤ ਵਧੀਆ ਭੈਣ ਜੀ ਤੁਸੀਂ ਇੱਕ ਵਾਰ ਬਣਾਓਗੇ ਨਾ ਇੰਨੀ ਵਧੀਆ ਦਾਲਾਂ ਬਣਦੀਆਂ ਨਾ
ਅੱਛਾ। ਅੱਛਾ- ਅੱਛਾ ਤੇ ਫੇਰ ਅੱਛਾ- ਅੱਛਾ।
ਹਾਂਜੀ।
ਹਾਂਜੀ। ਠੀਕ ਹੈ ਤੇ ਤੁਸੀਂ ਵੇਸਣ ਕਿਹੜਾ ਯੂਜ ਕਰਦੇ ਹੋ? ਵੇਸਨ ਕਿਹੜਾ ਲੈਂਦੇ ਹੋ?
ਅਸੀਂ ਭੈਣ ਜੀ ਵੈਸਨ ਨਾ ਉਹ ਲੈਂਦੇ ਸੀ ਪੂਜਾ ਦਾ।
ਪੂਜਾ ਦਾ ਪੂਜਾ ਦਾ ਵੇਸਨ ਮੋਟਾ ਨੀ ਹੁੰਦਾ ਥੋੜਾ ਬਹੁਤ।
ਨਹੀਂ- ਨਹੀਂ ਉਹ ਫੋਰਚੂਨ ਦਾ ਹੁੰਦਾ ਮੋਟਾ ਭੈਣਜੀ।
ਅੱਛਾ ਫੋਰਚੂਨ ਬਣਦਾ ਅੱਛਾ।
ਹਾਂਜੀ।
ਠੀਕ ਹੈ ਤੇ ਹੋਰ ਤੁਸੀਂ। ਮਕਰੋਨੀ ਪਾਸਤਾ ਵੀ ਇਥੋਂ ਹੀ ਮਿਲਣੇ ਕਿ ਡੀ ਮਾਰਟ
ਹਾਂਜੀ ਨਹੀਂ ਅਸੀਂ ਰਲ ਮਿਲ ਕੇ ਲੈ ਹੀਦਾ ਆ। ਜਿ ਉੱਥੋਂ ਚੰਗਾ ਮਿਲ ਜੇ।
ਹੋਰ ਵੀ ਸਮਾਨ ਮਿਲ ਜਾਂਦਾ ਇੱਥੇ ਮੈਂ ਨਾ ਕੁਛ ਕੂਲਰ ਲੈਣਾ ਸੀ ਇੱਥੋਂ ਮਿਲ ਜਾਂਦਾ। ਕੂਲਰ ਵਗੈਰਾ ਗਰਮੀ ਬਹੁਤ ਨਾ। ਤੁਸੀਂ ਕਦੀ ਲਿੱਤਾ ਕੂਲਰ ਵਗੈਰਾ ਬੈਸਟ ਪ੍ਰਾਈਜ਼ ਤੋਂ।
ਅਸੀ ਲਾਸਟ ਟਾਈਮ।
ਅੱਛਾ।
ਬਹੁਤ ਵਧੀਆ ਨਿਕਲਿਆ ਸੀ।
ਅੱਛਾ ਕਿੰਨੇ ਤੱਕ ਦਾ ਲਿੱਤਾ ਸੀ ਕੋਈ ਸਸਤਾ ਜਾ ਮਿਲ ਜੇ ਫੇਰ
ਅ ਭੈਣ ਜੀ ਅੱਜ ਕੱਲ ਛੇ ਹਜ਼ਾਰ ਤੋਂ ਘੱਟ ਕੁਛ ਨੀ ਆਉਂਦਾ।
ਅੱਛਾ ਤੁਸੀਂ ਛੇ ਕਿੰਨੇ ਦਾ ਲਿੱਤਾ ਸੀ ਤੁਸੀਂ।
ਅਸੀਂ ਭੈਣ ਜੀ ਛੇ ਹਜ਼ਾਰ ਦਾ ਲਿੱਤਾ ਸੀ ਬਹੁਤ ਵਧੀਆ ਨਿਕਲਿਆ ਸੀ।
ਅੱਛਾ ਛੇ ਹਜ਼ਾਰ ਦਾ ਹਾਂ ਇੱਥੇ ਹੈਗਾ ਨੌ ਹਜ਼ਾਰ ਦਾ ਆਂਦ। ਆਂਦਾ ਪਿਆ ਉਹ ਵੀ ਵਧੀਆ ਲੱਗਦਾ ਲੇਕਿਨ ਮਹਿੰਗਾ ਨੋ ਹਜ਼ਾਰ ਦਾ।
ਨਹੀਂ ਉਹ ਤੇ ਫੇਰ ਬੜਾ ਹੀ ਮਹਿੰਗਾ ਹੋ ਗਿਆ।
ਛੇ ਹਜ਼ਾਰ ਦਾ ਤੇ ਕੋਈ ਵੀ ਨੀਗਾ।
ਅੱਛਾ ਅਸੀਂ ਬੜੇ ਪਹਿਲਾਂ ਲਿਤਾ ਸੀ ਭੈਣ ਜੀ ਤਿੰਨ ਚਾਰ ਸਾਲ ਹੋ ਗਏ ਨੇ ਸਾਨੂੰ।
ਅੱਛਾ ਹਾਂ ਰੇਟ ਵੱਧ ਜਾਂਦੇ ਨੇ ਨਾ ਅੱਜ ਅੱਜ ਕੱਲ੍ਹ ਤਾਂ ਲੇਟ ਹੀ ਬਧ ਜਾਂਦੇ ਨੇ ਆ ਕ ਕੋਈ ਚੀਜ਼ਾਂ ਦੇ। ਤੇ ਤੁਸੀ ਇਹ ਕਰੋਕਰੀ ਵਗੈਰਾ ਵੀ ਬੈਸਟ ਪ੍ਰਾਈਜ਼ ਤੋਂ ਲੈਂਦੇ ਹੋ ਜਾਂ ਡੀ ਮਾਰਟ ਤੋਂ ਲੈਂਦੇ ਹੋ।
ਨਹੀਂ ਅਸੀਂ ਕਰੋਕਰੀ ਡੀਮਾਰਟ ਭੈਣ ਜੀ ਬਹੁਤ ਵਧੀਆ।
ਡੀਮਾਰਟ ਵਧੀਆ ਹੀ ਆ ਜਾ ਇੱਥੇ ਵਧੀਆ।
ਜੀ ਨਹੀ ਨਹੀ ਕੀ ਮਾਰਟ ਬਹੁਤ ਵਧੀਆ ਕਰੋਕਰੀ ਭੈਣ ਜੀ।
ਅੱਛਾ ਕੱਚ ਦਾ ਵੀ ਸਾਰਾ ਸਮਾਨ ਮਿਲ ਜਾਂਦਾ ਡੀ ਮਾਰਟ ਤੇ।
ਹਾਂਜੀ ਹਾਂਜੀ ਬਹੁਤ ਵਧੀਆ।
ਅੱਛਾ।
ਹਾਂਜੀ ਪ੍ਰਾਈਜ਼ ਬਹੁਤ ਵਧੀਆ ਨੇ ਉੱਥੇ ਗੀਮਾਰਟ ਨਾ।
ਅੱਛਾ ਅੱਛਾ। ਅੱਛਾ ਜੀ
ਹੋਰ ਸੁਣਾਓ ਭੈਣ ਜੀ।
ਹਾਂਜੀ ਵਧੀਆ।
ਤੁਸੀਂ ਅੱਛਾ ਅੱਜ ਬੈਸਟ ਪ੍ਰਾਈਜ਼ ਆਏ ਦਿ ਹੋ।
ਹਾਂਜੀ ਹਾਂਜੀ ਅਸੀਂ ਬੈਸਟ ਹਾਂ।
ਅੱਛਾਹ।
ਹਾਂਜੀ ਬੈਸਟ ਫਾਈਜ਼ ਆਏ ਵੀ ਸੀ ਬਸ ਹੁਣ ਚੱਲਣ ਲੱਗੇ ਆਵਾਜ਼ ਮਾਰਦੇ ਪਏ ਨੇ ਮੈਂ ਕਿਹਾ ਚੱਲਦੇ ਚੱਲਦੇ ਹੀ ਗੱਲ। ਕਰ ਲਵਾਂ ਨਾਲ ਤੁਹਾਡੇ
ਅੱਛਾ। ਨਹੀਂ ਚੰਗਾ ਕੀਤਾ ਭੈਣ ਜੀ ਵਧੀਆ ਕੀਤਾ ਤੁਸੀਂ ਹਾਂਜੀ।
ਹੋਰ ਦੱਸੋ।
ਠੀਕ ਠਾਕ ਵਧੀਆ ਏ ਬਹੁਤ ਵਧੀਆ। ਹੈਲੋ। ਹੈਲੋ। ਹੈਲੋ ਹੈਲੋ ਹੈਲੋ ਹੈਲੋ